ਹਾਂਜੀ, ਸ਼ਾਸ਼ੀ ਕਾਲ ਜੀ।
ਹੋਰ ਕਿੱਦਾਂ, ਠੀਕ ਓ?
ਹਾਂਜੀ, ਵਧੀਆ ਜੀ । ਤੁਸੀਂ ਦੱਸੋ?
ਬਸ ਵਧੀਆ-ਵਧੀਆ ਆਪਣਾ।
ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀਗੇ, ਖਾਣਾ ਖੂਣਾ ਬਣਾਉਣ ਦੀ ਤਿਆਰੀ ਕਰ ਰਹੇ ਸੀ। ਬਸ, ਪੁੱਛ ਰਹੀ ਸੀ । ਬਸ ਕਹਿ ਰਹੇ ਘਰ ਦੇ, ਰਾਜਮਾਂਹ ਚਾਵਲ ਬਣਾਓ।
ਅੱਛਾ-ਅੱਛਾ, ਅੱਸੀ ਵੀ ਸੇਮ। ਅਸੀਂ ਵੀ ਅੱਜ ਰਾਜਮਾਂ ਚਾਵਲ ਹੀ ਬਣਾ ਰਹੇ ਨੇ।
ਠੀਕ ਐ- ਠੀਕ ਐ ।
ਹਾਂਜੀ, ਹੋਰ ਦੱਸੋ ਘਰ ਪਰਿਵਾਰ ਸਭ ਕਿੱਦਾਂ ਨੇ?
ਹਾਂਜੀ- ਹਾਂਜੀ, ਸਭ ਵਧੀਆ ਜੀ । ਤੁਸੀਂ ਸੁਣਾਓ
ਹਾਂਜੀ, ਅਸੀਂ ਵੀ ਬਸ ਛੱਤ ਤੇ ਆਏ ਸੀ। ਮੌਸਮ ਠੰਡਾ ਹੋਇਆ ਹੋਇ ਰਿ ਹਣ ਤੇ, ਮੈਂ ਕਿਹਾ ਚਲੋ ਸਵੇਰ ਦੀ ਤੱਪਣ ਪੈ ਰਹੀ ਏ ਨਾ। ਸਵੇਰ ਦੀ ਧੁੱਪ ਹੈੈਗੀ ਏ, ਤੇ ਮੈਂ ਕਿਹਾ ਚਲੋ ਘੁੰਮ ਕੇ ਆਨੇ ਆ ਉੱਪਰ ਵੀ।
ਹਾਂਜੀ, ਮੌਸਮ ਹੀ ਇੱਦਾਂ ਦਾ ਨਾ।
ਹਾਂਜੀ- ਹਾਂਜੀ, ਬਸ ਅਸੀਂ ਵੀ ਬਹੁਤੇ ਚਿਰ ਬਾਅਦ ਆਏ ਹਾਂ ਉੱਪਰ, ਕਿਉੰਕਿ ਇੰਨੀ ਤਪਨ ਪੈ ਰਹੀ ਏ, ਧੁੱਪ ਹੋ ਰਹੀ ਏ ਤੇ ਨਿਕਲਿਆ ਨਹੀਂ ਜਾਂਦਾ ਉੱਪਰ ਵੀ।
ਠੀਕ ਹੈ-ਠੀਕ ਹੈ, ਬਹੁਤ ਸਹੀ ਗੱਲ ਐ। ਗਰਮੀ ਤਾਂ ਬਹੁਤ
ਹਾਂਜੀ, ਗਰਮੀ ਇਸ ਵਾਰ ਜ਼ਿਆਦਾ ਹੈਗੀ ਏ ।
ਜੀ
ਹਾਂਜੀ, ਇਹ ਵੀ ਸਾਡੀ, ਇਹ ਵੀ ਸਾਡੀ ਗ਼ਲਤੀ ਏ। ਕਿਉਂਕਿ ਮਨੁੱਖ ਜਿਵੇਂ-ਜਿਵੇਂ ਰੁੱ ਰੁੱਖ ਕੱਟ ਰਿਹਾ ਏ, ਓਦਾਂ ਓਦਾਂ ਪੋਲਿਊਸ਼ਨ ਵੱਧ ਰਿਹਾ। ਤੇ ਬਸ ਫਿਰ ਇਹ ਗਰਮੀ ਤਾਂ ਹੋਨੀ, ਬਸ ਏਦਾਂ ਹੀ ਏ ਫਿਰ।
ਹਾਂਜੀ, ਬਸ ਓਦੇ ਕਰਕੇ ਹੀ ਏ। ਸਾਰੇ ਹੋਰ ਸੁਨਾਓ, ਬਸ ਵਧੀਆ ਜੀ।
ਤੁਹਾਡਾ ਫੇਵਰੇਟ ਫੂਡ ਕਿਹੜਾ?
ਹਾਂਜੀ
ਮੈਂ ਕਿਹਾ ਤੁਹਾਡਾ ਫੇਵਰੇਟ ਫੂਡ ਕਿਹੜਾ, ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਓ?
ਫੂਡ ਤਾਂ ਦੇਖੋ, ਅੱਜ ਕੱਲ ਤਾਂ ਫਾਸਟ ਫੂਡ ਈ ਫਾਸਟ ਫੂਡ ਹੀ ਏ, ਅੱਜ ਕੱਲ ਤਾਂ। ਜ਼ਿਆਦਾ ਪਸੰਦ। ਬਾਕੀ
ਅੱਛਾ- ਛਾ-ਛਾ
ਪਤਾ ਵਾ, ਜਦ ਨੁਕਸਾਨ ਵੀ ਏ ਇਹਦਾ ਤੇ, ਫੇਰ ਦਿਲ ਤੇ ਕਰਦਾ ਖਾਨ ਤੇ। ਬਟ ਆਪਾਂ ਬਾਹਰ ਤਾਂ ਬਹੁਤ ਘੱਟ ਖਾਂਨੇ ਆ ।ਜੋ ਵੀ ਚੀਜ਼ ਬਨਾਣੀ ਏ
ਬਾਹਰ ਦਾ ਘਟ ਈ ਖਾਣਾ ਚਾਹੀਦਾ ਕਿਉਂਕਿ। ਕੀ ਪਤਾ ਕਿਹੜੇ ਤੇਲ 'ਚ ਉਹਨਾਂ ਨੇ। ਫਰਾਈ ਕੀਤਾ ਏ ਕਿਹੜਾ ਕੀ ਚੀਜ਼ ਬਨਾਈ ਏ ਉਹਨਾਂ ਨੇ। ਕਿਹੜੇ ਹੱਥਾਂ ਨਾਲ ਕਿਹੜੀ ਸਫਾਈ ਕੁਛ ਨਹੀਂ ਪਤਾ ਹੈਗਾ।
ਬਾਹਰ ਤਾਂ ਥੋੜਾ ਅਵਇਡ ਈ ਕਰਦੇ ਆ। ਘਰਦਾ ਈ। ਠਾ ਲੋੋ ਇਨੂੰ ਨੀਚੇ ।
ਤੇ ਘੱਟ ਹੀ ਖਾਣਾ ਚਾਹੀਦਾ ਬਾਹਰ ਦੇ ਤੇ ਘਰ ਦਾ ਬਨਾਓ। ਘਰੇ ਬਨਾ ਲਓ ਹਨਾ। ਘਰੋਂ ਬਨ ਘਰੇ ਬਨਾ ਲਓ ਖਾ ਲਓ ਉਹ ਵਧੀਆ ਰਹਿੰਦਾ ।
ਹੋਰ ਤੁਸੀਂ ਸਟੱਡੀ ਕਰਦੇ ਯਾ ।
ਨਈ ਨਈ ਹਲੇ ਤੇ ਸਟੱਡੀ ਕੰਪਲੀਟ ਹੋਈ ਏ। ਪਲੱਸ ਟੂ ਕੰਪਲੀਟ ਹੋਈ ਏ ਹਲੇੇ ਤੇ ਫਰੀ ਆ।
ਠੀਕ ਏ ਠੀਕ ਏ ਹੁਣ ਅੱਗੋਂ ਕੀ ਸੋਚਿਆ ਕਰਨ ਲਈ।
ਹੁਨ ਸੋਚੀਏ ਲੋ ਕਰਾਂਗੇ ਅੱਗੇ ਐੱਲ ਐੱਲ ਬੀ ਕਰਾਂਗੇ ਬੀ । ਪਲੱਸ ਐਲ ਐਲ ਬੀ।
ਅ।
ਹਾਂਜੀ।
ਕਿਤੇ ਗਏ ਨੀ ਘੁੰਮਨ।
ਹਾਂਜੀ, ਗਏ ਸੀ ਆਪਾਂ। ਹੁਣੇ ਕੱਲ ਜਾ ਕੇ ਆਏਆ ਅਸੀਂ। ਸੋਰੀ ਪਰਸੋਂ ਜਾ ਕੇ ਆਏ ਹਾਂ। ਉੱਥੋਂ, ਅਸੀਂ ਗਏ ਸੀ, ਪੰਜਾਬ ਸਾਈਡ ਗਏ ਸੀ ਗੁਰਦਾਸਪੁਰ। ਕਲਾ ਨੂਰ ਦੇ ਵਿੱਚ, ਹਾਂਜੀ। ਨਹੀਂ ਨਹੀਂ ਉੱਥੇ ਮਸੀ ਸਤਸੰਗ ਸੀਗਾ ਅਸੀਂ ਉੱਥੇ ਗਏ ਸੀ।
ਅੱਛਾ ਅੱਛਾ ਹਾਂ ਉੱਧਰ ਸੀਗਾ। ਅਹ ਥੋੜ੍ਹਾ ਟਾਈਮ ਹੀ ਹੋਇਆ ਨਾ ਤਿੰਨ ਚਾਰ ਦਿਨ ਹੋ ਗਏ ਏ। ਚਾਰ ਪੰਜ ਦਿਨ ਹੋ ਗਏ ਉੱਧਰ ਹਾਂ ਸਾਡੇ ਰੈਲੇਟਿਵ ਵੀ ਗਏ ਹੋਏ ਸੀ ਨਾ। ਤੇ ਸਾਡੇ ਵਲ ਈ ਰੁਕ ਕੇ ਗਏ ਨੇ ਉਹ।
ਅੱਛਾ ਉਹ ਵੀ ਫੋਲੋ ਕਰਦੇ।
ਹਾਂਜੀ ਹਾਂਜੀ ਗੁਰਦਾਸਪੁਰ ਸੀਗੀ ਹੈਨਾ। ਤੇ ਉਹਨਾਂ ਦੇ।
ਹਾਂਜੀ ਹਾਂਜੀ ਗੁਰਦਾਸਪੁਰ ਸੀ ਜੀ। ਹਾਂਜੀ ਉੱਥੇ ਵੱਡੀ ਵੱਡੀ ਮੀਟਿੰਗ ਸੀ ਨਾ। ਖੂਸੜ ਸੀਗਾ ਉੱਥੇ ਹਾਂਜੀ ਉੱਥੇ ਗਏ ਸੀ ਆਪਾਂ ਸਾਰੇ।
ਅੱਛਾ-ਅੱਛਾ ਹਾਂ ਤੁਹਾਡੇ ਵੀ ਰੈਲੇਟਿਵ ਆਏ ਹੋਏ ਸੀ ਘਰੇ ਤੇ ਰੁਕ ਕੇ ਗਏ ਨੇ ਉਹ।
ਉੱਥੇ ਬਹੁਤ ਸੰਗਤ ਆਂਦੀ ਏ ਬਹੁਤ ਜ਼ਿਆਦਾ ਸੰਗਤ ਆਂਦੀ ਏ।
ਚਲੋ ਵਧੀਆ ਜਿਹਨੂੰ ਜਿੱਥੋਂ ਜਿੱਥੋਂ ਅਰਾਮ ਮਿਲੇ ਹੈਨਾ।
ਹਾਂਜੀ ਹਾਂਜੀ ਇਹ ਤੇ ਹੈ ਬਸ ਅਪਨੀ ਅਪਣੀ ਸ਼ਰਧਾ ਹੁੰਦੀ ਏ ਹੈਨਾ।
ਬਿਲਕੁਲ ਬਿਲਕੁਲ। ਬੈਠ ਤੇ, ਬੈਠਾ ਦੇ ਉਸਕੋ। ਗੱਲ ਸਰਾ ਵਿਸ਼ਵਾਸ ਦੀ ਹੈ, ਇੱਕ। ਜਿੱਥੇ ਵਿਸ਼ਵਾਸ।
ਬਸ, ਸਹੀ ਗੱਲ ਹੈ ਸਹੀ ਗੱਲ ਹੈ।
ਹੂੰ। ਹਾਜੀਂ, ਹਾ।
ਹਾਂਜੀ।
ਬਾਕੀ ਕਰਨ ਵਾਲੇ ਤੇ, ਬੰਦੇ ਨੂੰ ਬਦਨਾਮ ਕਰ ਛੱਡੇ। ਰੱਬ ਕੀ ਚੀਜ਼ ਹੈ। ਰੋਟੀ ਸੀ ਨਾ ਹੂੰ। ਹੋਰ ਸੁਣਾਓ? ਬਿਲਕੁਲ-ਬਿਲਕੁਲ ਉਹੀ ਤੇ। ਗੱਲ ਹੈ ਨਾ।
ਬਸ, ਕੀ ਕਰ ਸਕਦੇ ਆਪ। ਆਪਣਾ ਨਿਆਂਏ ਖੁਦ ਚੁਕਾਉਣਗੇ ਪਰਮੇਸ਼ੁਰ ਕੋਲੋਂ। ਹਾਂਜੀ ਅਸੀਂ ਕੀ ਕਹਿ ਸਕਦੇ ਹਾਂ। ਤੇ ਬਸ ਉਹਨਾਂ ਨੂੰ ਸਿੱਖਿਆ ਦੇ ਸਕਦੇ ਨੇ ਅਗੇ ਫੋਲੋ ਉਹਨਾਂ ਨੇ ਕਰਨਾ।
ਬਿਲਕੁਲ ਬਿਲਕੁਲ ਜੀ ਆਪਣੇ ਆਪਣੇ ਕਰਮ ਸਭ ਨੇ ਭੁਗਤਣੇ ਆ। ਕੋਈ ਨੀ ਕਿਸੇ ਨੇ ਕਿਸੇ ਦੇ ਨੁ। ਹੋਰ ਸੁਣਾਓ ਤੁਸੀਂ ਮੌਸਮ ਉਧਰ ਵੀ ਗਰਮੀ ਵਾਲਾ ਹੋਣਾ ਹਨਾ।
ਹਾਂਜੀ ਹੁਣ। ਅਤੇ ਮੌਸਮ ਵੈਸੇ ਸਵੇਰ ਦਾ ਤੱਪਣ ਵਰਾ ਹੋ ਰਿਹਾ ਸੀ ਹੁਣ ਅਤੇ ਵਧੀਆ ਥੋੜ੍ਹੀ। ਅੱਛਾ ਗੁਰਦਾਸਪੁਰ ਵਾਲੀ ਸਾਈਡ ਨਹੀਂ ਉੱਥੇ ਤਾਂ ਬਹੁਤ ਗਰਮੀ ਸੀਗੀ ਅਸੀਂ ਸਵੇਰੇ ਸਵੇ। ਤਾਂ ਉੱਥੇ ਬਾਰਿਸ਼ ਸੀਗੀ ਤੇ ਜਦੋਂ ਅਸੀਂ ਪਹੁੰ ਬੱਚੇ ਸੀਗੇ ਤੇ ਮੀਂਹ ਤੇ ਰੁਕ ਗਿਆ ਸੀ ਜਦੋਂ।
ਅੱਛਾ-ਅੱਛਾ।
ਹਾਂਜੀ ਪਰ ਗਰਮੀ। ਪਾ ਕੇ ਇਹਨੂੰ ਦਬਾ ਕੇ ਬਹੁਤ ਸੀ ਤੇ ਉਹਨੇ ਗਲਤੀ ਕਰਨੀ ਉ ਅਸੀ ਹਰਿਆਣਾ ਯਮੁਨਾਨਗਰ ਤੋਂ। ਜਗਾਦਰੀ।
ਹ ਹਮ ਹ। ਉੱਧਰ ਵੀ ਗਰਮੀ ਬਹੁਤ ਪੈ ਰਹੀ ਹੈ।
ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਹੁੰਦੀ ਵਾਰ ਤਾਂ ਬਹੁਤ ਜ਼ਿਆਦਾ ਗਰਮੀ ਹੈ।
ਅਸੀਂ ਵੀ ਗਏ ਸੀਗੇ ਹੁਣ ਘੁੰਮਣ ਹਿਲ ਸਟੇਸ਼ਨ ਵਾਲੇ। ਲੀ ਸਾਈਡ ਤੇ ਗਏ ਸੀਗੇ। ਹਾਂ ਤੇ ਉਧਰੋਂ ਆਏ ਆ। ਤੇ ਇਨੀ ਗਰਮੀ ਲੱਗ ਰਹੀ ਹੈ। ਨਾ ਓਧਰੋਂ ਆ ਕੇ ਸਗੋਂ। ਜ਼ਿਆਦਾ ਲੱਗਦੀ ਹੈ। ਹੂੰ ਬਸ ਵਧੀਆ, ਹਾਂਜੀ-ਹਾਂਜੀ। ਬੱਚਿਆਂ ਨਾਲ ਆਪੇ ਹੀ ਹੋ ਜਾਂਦੀ ਆ। ਬੱਚਿਆਂ ਨੂੰ ਕਰਵਾਉਣਾ ਆਪੇ ਹੀ ਹੋ ਜਾਂਦਾ।
ਸਹੀ ਗੱਲ ਏ ਸਹੀ ਗੱਲ ਏ ਬੱਚਿਆਂ ਦਾ, ਬਹੁਤ
ਹਾਂ ਬਿਲਕੁਲ, ਹੁਣ ਵੀ ਦੇਖੋ ਇੰਨੇ-ਇੰਨੇ ਪ੍ਰੋਜੈਕਟ ਮਿਲੇ ਹੋਏ ਨੇ, ਤੇ ਉਹ ਕਿੰਨੇ ਕਰਨੇ ਨੇ ਪੇਰੈਂਟਸ ਨੇ ਕਰਨੇ ਆ।
ਹਾਂਜੀ ਟੀਚਰਸ ਨੂੰ ਵੀ ਵੈਸੇ ਵੇਖਣਾ ਚਾਹੀਦਾ ਹੈ ਕਿ ਬੱਚੇ ਇੱਦਾਂ ਕਿੱਦਾਂ ਕਰਨਗੇ। ਪੇਰੈਂਟਸ ਨੇ ਹੀ ਕਰਨਾ ਸਾਰਾ ਬੱਚੇ ਕੀ ਸਿੱਖਣਗੇ ਛੋਟੇ ਨੇ।
ਟੀਚਰ, ਟੀਚਰ ਨੂੰ ਇਹ ਸੋਚਣਾ ਚਾਹੀਦਾ ਕਿ ਚੀਜ਼ ਹੋ ਦੋ ਜੋ ਬੱਚੇ ਦੇ ਮਾ ਮਾਇੰਡ 'ਚ ਰਹੇ, ਜਦੋਂ ਬੱਚੇ ਦੇ ਮਾਇੰਡ 'ਚ ਨਹੀ ਆ ਆਹੀ ਨਾ ਬੱਚੇ ਨੂੰ ਜਦੋਂ ਪਤਾ ਹੀ ਨਹੀਂ ਕੀ ਚੀਜ਼ ਹੈ ਕੀ ਬਨਾਨਾ। ਕਿੱਦਾਂ ਕਰਨਾ, ਬੱਚੇ ਦਾ ਕੋਈ ਐਫ ਉਹਦੇ ਵਿੱਚ, ਐਫਟ ਤੇ ਮਾ ਪਿਓ ਦਾ ਸਾਰਾ।
ਸਹੀ ਗੱਲ ਹੈ ਬਿਲਕੁਲ।
ਬਿਲਕੁਲ-ਬਿਲਕੁਲ। ਉਹ ਵੀ ਆਪਣੀ ਜਗ੍ਹਾ ਤੇ ਸਹੀ ਨੇ।
ਹਾਂਜੀ ਉਹ ਤੇ ਹੈ।
ਔਰ ਹੈ ਤੁਹਾਡੇ ਬ੍ਰਦਰ ਸਿਸਟਰ, ਹੋਰ ਵੀ? ਮੈਂ ਕਿਹਾ ਹੋਰ ਵੀ ਤੁਹਾਡੇ ਬ੍ਰਦਰ-ਸਿਸਟਰ ਹੈਗੇ ਨੇ?
ਹਾਂਜੀ-ਹਾਂਜੀ, ਇੱਕ ਵੱਡੀ ਸਿਸਟਰ ਹੈਗੀ ਉਹਨਾਂ ਦੀ ਮੈਰਿਜ ਹੋ ਗਈ। ਤੇ, ਛੋਟਾ ਬ੍ਰਦਰ ਹੈਗੇ।
ਠੀਕ ਐ।
ਹਾਂਜੀ ਉਹ ਹਾਲੇ ਸਕੂਲ ਹੀ ਜਾਂਦਾ ਹਲੇ ਤਾਂ ਛੁੱਟੀਆਂ ਪਈਆਂ ਹੋਈਆਂ ਨੇ।
ਹਾਂ ਬਸ ਲੱਗ ਜਾਣੇ ਇੱਕ-ਦੋ ਤਰੀਕ ਨੂੰ ਸਕੂਲ ਉਹਦੇ ਵੀ ਲੱਗ ਜਾਣੇ ਹਨਾ।
ਹਾਂਜੀ, ਕਹਿ ਰਹੇ ਨੇ ਬਾਕੀ ਦੇਖੋ, ਮਤਲਬ ਕਹਿ ਰਹੇ ਨੇ। ਕਿ ਛੋਟੀਆਂ ਵੱਦੂਗੀ, ਗਰਮੀ ਕਰਕੇ। ਕੇ ਰੇ ਨੇ ਬਾਕੀ ਦੇਖੋ। ਵੈਸੇ ਤਾਂ ਦੋ ਤਰੀਕ ਤੋਂ, ਖੁੱਲਨੇ ਨੇ ਸਕੂਲ ਇੱਕ, ਦੋ ਤਰੀਕ ਤੋਂ।
ਹਾਂਜੀ- ਹਾਂਜੀ। ਬਾਕੀ ਵੱਧ ਜਾਣ ਤਾ ਛੁੱਟੀਆਂ, ਵਧੀਆ ਵਾ ਕਿਉਂਕਿ, ਬੱਚਿਆਂ ਦਾ ਨਾ, ਬਹੁਤ ਔਖਾ ਹੋ ਜਾਏਣਾ, ਗਰਮੀ ਬਹੁਤ ਹੈ।
ਹਾਂਜੀ- ਹਾਂਜੀ। ਇਹ ਤੇ ਹੈ। ਸਹੀ ਗੱਲ ਹੈ।
ਓਨਲਾਈਨ ਕਲਾਸਿਸ ਲਗਾਉਣਗੇ ਫੇਰ। ਹੂੰ।
ਹੁਣ ਦੀ ਵਾਰ ਤੇ, ਪਿਛਲੇ ਤੋਂ ਵੀ ਜ਼ਿਆਦਾ ਗਰਮੀ ਹੈ।
ਹਾਂਜੀ- ਹਾਂਜੀ। ਦੇਖੋ, ਘਰ- ਘਰ ਚ, ਏ ਸੀ ਹੋ ਗਏ ਨੇ, ਨੇ। ਇੱਕ ਤਾਂ, ਲਾਈਟ ਦਾ ਬਹੁਤ। ਪੰਗਾ ਰਹਿੰਦਾ, ਗਰਮੀਆਂ ਚ ਘਰ- ਘਰ, ਏ ਸੀ ਹੋ ਗਏ ਨੇ, ਲੋੜ ਵੱਧ ਜਾਂਦਾ।
ਹਾਂਜੀ, ਇਹ ਤੇ ਹੈ। ਸਹੀ ਗੱਲ ਹੈ। ਇੱਥੇ ਵੀ ਪਿੰਡਾਂ ਚ, ਅਸੀਂ ਪਿੰਡ ਚ ਰਹਿੰਦੇ ਨੇ ਨਾ। ਤੇ ਪਿੰਡ ਚ ਤੇ ਲਾਈਟ ਭੱਜਦੀ ਰਹਿੰਦੀ। ਹਾਂਜੀ। ਸਵੇਰ ਦੀ ਗਈ ਹੋਈ ਹੈ ਇੱਥੇ ਹੁੰਦੀ ਹੁਣ ਆਈ ਹੈ ਬੱਸ ਥੋੜ੍ਹੀ ਦੇਰ ਪਹਿਲਾਂ।
ਸਾਡੇ ਵੀ ਅੱਜ ਸਵੇਰ ਇਏਦਾਂ ਹੀ ਕਰ ਲਈ ਆ ਲਾਈ
ਹਾਂਜੀ ਹਾਂਜੀ। ਗਰਮੀ ਚ ਤਾਂ ਜ਼ਿਆਦਾ ਲੋੜ ਹੁੰਦੀ ਹੈ ਤੇ ਗਰਮੀ ਚ ਲਾਈਟ ਭਜਾ ਦਿੰਦੇ ਨੇ।
ਹਾਂਜੀ ਹਾਂਜੀ।
ਹਾਂਜੀ- ਹਾਂਜੀ, ਹੋਰ ਦੱਸ-
ਬਸ ਵਧੀਆ ਜੀ। ਤੁਸੀਂ ਸੁਣਾਓ?
ਬਸ, ਅਸੀਂ ਵੀ ਵਧੀਆ ਨੇ। ਮੈਂ ਕਿਹਾ ਚਲੋ, ਅਸੀਂ ਭੈਣ ਜੀ ਦਾ ਕੋਲ ਅਟੈਂਡ ਕਰ ਲੈਂਦੇ ਹਾਂ।
ਹੋਰ।
ਛੱਤ ਤੇ ਗਰਮੀ ਬਹੁਤ ਹੋ, ਰਹੀ ਹੈ ਨਾ।
ਹਾਂਜੀ, ਹਾਂਜੀ। ਪੌਦੇ ਵਗੈਰਾ ਲਗਾਏ ਹੋਏ ਨੇ? ਤੁਸੀਂ ਉੱਪਰ। ਅੱਛਾ। ਇਹਨਾਂ ਨਾਲ ਵੀ ਬਹੁਤ ਫਰਕ ਪੈਂਦਾ। ਥੋੜੇ ਕੁ ਲਗਾਏ ਹੋਨ ਨਾ।
ਹਾਂਜੀ- ਹਾਂਜੀ, ਇਹ ਤਾਂ ਹੈ।
ਹੂੰ।
ਬਸ, ਪਦੀਨੇ ਦਾ ਲਗਾਇਆ ਹੋਇਆ ਸੀਂ। ਬਾਕੀ ਦੇਖਾਂਗੇ ਹੋਰ ਵੀ ਲਗਾਵਾਂਗੇ। ਵੈਸੇ, ਤਾਂ ਲਗਾਉਣੇ ਚਾਹੀਦੇ ਨੇ, ਰੁੱਖ ਵਗੈਰਾ।
ਠੀ- ਠੀ
ਬਾਕੀ, ਦੇਖਦੇ ਆ। ਹੋਰ ਵੀ ਲਗਾਵਾਗੇ।
ਹੋਰ ਸੁਣਾਓ ਤੁਸੀਂ?
ਗਾਏ ਓਏ ਨੇ।
ਹਾਂਜੀ ਹਾਂਜੀ ਆਪਾਂ ਵੀ ਸੋਚ ਰਹੇ ਹਾਂ ਥੋੜਾ ਵਧਾਉਣ। ਥੋੜੇ ਜੈ ਗਏ ਹੋਏ ਸੀ। ਦੇਖ ਰਹੇ ਆ ।
ਠੀਕ ਹੈ ਠੀਕ ਹੈ। ਚਲੋ ਮੈਨੂੰ ਕਿਸੇ ਦਾ ਨਾ ਵਿੱਚ ਕੋਲ ਆ ਰਿਹਾ ਹਾਂਜੀ ਠੀਕ ਹੈ ਮੈਂ ਫੇਰ ਕਰਦਾਵਾਂ ਤੁਹਾਨੂੰ ਗੱਲ।
ਹਾਂਜੀ ਹਾਂਜੀ ।
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।